ਹੈੱਲੋ-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
ਠੀਕ ਹੋ ਤੁਸੀ।
ਹਾਂਜੀ -ਹਾਂਜੀ ਠੀਕ ਆ ਤੁਸੀ ਸੁਣਾਓ ਠੀਕ ਹੋ,
ਹਾਂਜੀ- ਹਾਂਜੀ ਮੈਂ ਠੀਕ ਹਾਂ ਔਰ ਕੀ ਕਰਦੇ ਪਏ ਸੀ,
ਬਸ ਬੈਠੀ ਹੋਈ ਸੀ ਮੈ ਔਰ- ਹੈਲੋ -ਹੈਲੋ ਹਾਂਜੀ, ਹਾਂਜੀ- ਹਾਂਜੀ ਮੇਰੇ- ਹਾਂਜੀ ਆ ਰਹੀ ਬਸ ਮੈਂ ਬੈਠੀ ਹੋਈ ਸੀ ਔਰ ਅਜ ਤੁੁੱਪ ਬੜੀ, ਤੇ ਸੀ ਦੇਖਿਆ ਸੀ ਪਲਾਂਟ ਨੂੰ ਚੈਕ ਕਰਦੀ ਪਈ ਸੀ ਪਲਾਂਟ ਬਿਲਕੁਲ ਸੁੱਕੇ ਪਏ ਸੀ। ਫੋਨ ਦੇਖ ਰਹੀ ਸੀ ਪਾਣੀ ਪਾਤਾ ਉਹਦੇ ਅੰਦਰ ਨਾ,
ਬਿਲਕੁਲ- ਬਿਲਕੁਲ ਜੀ- ਬਿਲਕੁਲ ਚੰਗਾ ਕਰਦੇ ਹੋ ਤੁਸੀਂ ਕਿ ਆਪਣੇ ਪਲਾਂਟਸ ਦੀ ਦੇਖਭਾਲ ਕਰਦੇ ਹੋ ਵਰਨਾ ਅੱਜ ਕੱਲ੍ਹ ਤਾਂ ਬਿਲਕੁਲ ਵੀ ਕੋਈ ਨਾ ਇੰਨਾ ਧਿਆਨ ਨਹੀਂ ਦਿੰਦਾ ਜਿਸ ਤਰ੍ਹਾਂ ਅੱਜ ਕੱਲ ਦੇ ਲੋਕੀ ਆਪਣੇ ਫਾਇਦੇ ਵਾਸਤੇ ਨਾ ਪਲਾਂਟ ਜੋਪੇੜ ਹੁੰਦੇ, ਦਿਨ ਨੂੰ ਵੀਕੱਢਦੇ ਪਏ ਨੇ ਜਿਸ ਤਰ੍ਹਾਂ ਕਿਸੇ ਨੇ ਆਪਣਾ ਮੋਲ ਖੜਾ ਕਰਨਾ ਜਾਂ ਸੋਸਾਇਟੀ ਬਣਾਉਣੀ ਹੈ, ਜਾਂ ਰੋੜ ਬਣਾਉਣਾ ਕੰਸਟਰਕਸ਼ਨ ਕਰਨਾ ਰੋੜ ਦਾ, ਤੇ ਜੋ ਜਿਹੜਾ ਵੀ, ਟ੍ਰੀ ਬੀਚ ਮੇਂ ਆਂਦਾ ਜਾਂ ਪੇੜ ਵਿੱਚ ਆਂਦਾ ਤਾਂ ਉਹਨੂੰ ਕੱਟ ਦਿੰਦੇ ਨੇ ਇਹ ਸੋਚਦੇ ਹੀ ਨਹੀਂ ਬਿਲਕੁਲ ਵੀ।
ਅ ਬਿਲਕੁਲ ਸੋਚ
ਬਿਲਕੁਲ ਜੀ ਬਿਲਕੁਲ ੋ ਜੀ ਕਿ ਫਿਊਚਰ ਸਾਡਾ ਕੀ ਹੋਏਗਾ, ਅੱਜ ਕੱਲ ਦੇਖੋ ਕਿੰਨੀ ਗਲੋਬਲ ਵਾਰਮਿੰਗ ਵੱਧਦੀ, ਪਈਏ ਅ ਜਿਸ ਤਰ੍ਹਾਂ, ਮੀਹ ਦਾ ਕੋਈ ਪਤਾ ਨਹੀਂੀ ਹੁੰਦਾ ਕਦੀ ਮੀਹ ਅਹ ਮੀਹ ਆ ਜਾਂਦਾ ਤੇ ਅਹ,
ਕਦੀ ਧੁੱਪ, ਕਦੀ ਛਾਂ, ਕਦੀ ਧੁੱਪ ਕਦੀ ਛਾਂ, ਇਸ ਤਰ੍ਹਾਂ ਹੀ ਲੱਗਿਆ ਹੋਇਆ ਬਿਲਕੁਲ ਹੀ ਨਾ, ਕਦੀ ਧੁੱਪ ਆ ਰਹੀ ਹੈ, ਕਦੀ ਬਾਰਿਸ਼ ਆ ਰਹੀ ਹੈ ਔਰ ਜ਼ਿਆਦਾ ਸਫੋਕੇਸ਼ਨ ਹੋ ਰਹੀ ਇਹਦੇ ਵਿੱਚ ਨਾ, ਇਹ ਮੌਸਮ ਦੇ ਵਿੱਚ ਜ਼ਿਆਦਾ ਸਫੋਕੇਸ਼ਨ ਹੋ ਰਹੀ ਹੈ, ਹਾਂ ਜਿਆਦਾ ਸਫੋਕੇਸ਼ਨ ਹੋ ਰਹੀ ਹੈ। ਹਾਂ ਬਿਲਕੁਲ ਨਾ ਹੁਣ ਤੁਸੀਂ ਦੇਖੋ, ਦੇਖੋ ਕਿ ਪਹਿਲੇ ਲੋਕੀ ਨਾ ਗਰਮੀਆਂ ਦੇ ਵਿੱਚ ਜਾਂਦੇ ਸੀ। ਛੁੱਟੀਆਂ ਬਿਤਾਉਂਦੇ ਸੀ, ਚਲੋ ਅਸੀਂ ਨਾ ਜਾ ਰਹੇ ਹਾਂ ਹਿਲ, ਸਟੇਸ਼ਨ ਜਾਂਦੇ ਹਾ, ਹੁਣ ਅੱਜ ਕੱਲ੍ਹ ਹਿਲ ਸਟੇਸ਼ਨ ਤੇ ਵੀ ਹੋ ਕੇ ਆਓ ਉੱਥੇ ਵੀ ਗਰਮੀ ਹੈ। ਉੱਥੇ ਵੀ ਮੌਸਮ ਬਿੱਲਕੁਲ ਹੀ, ਕੁੱਝ ਹੋਇਆ ਪਿਆ ਵਾ ਜੀਵੇ ਇੱਥੇ ਮੌਸਮ ਹੈ, ਉੱਥੇ ਚਲੇ ਜਾਓ ਤੇ ਉੱਥੇ ਮੌਸਮ ਵੀ ੲੈਦਾ ਦਾ ਵਾ,
ਬਿਲਕੁੱਲ ਜੀ ਬਿਲਕੁੱਲ ਕਿਉਂਕਿ ਸਾਰੇ ਆਪਣੇ ਫਾਇਦੇ ਲਈ ਨਾ ਸਾਰੇ ਲੋਕੀ ਹੀ ਨਾ ਪੇੜ ਹੀ ਕੱਟਦੇ ਪਏ ਨੇ ਇਹ ਨਹੀ ਆ ਬਿਲਕੁਲ ਜੀ ਬਿਲਕੁਲ, ਅਗਰ ਤੁਸੀਂ ਇੱਕ ਪੇਡ ਕਟਦੇ ਪਏ ਹੋ ਤੇ ਤੁਸੀਂ ਇਹ ਵੇਖੋ ਨਾ, ਕਿ ਕਿਧਰੇ ਵੀ ਤੁਹਾਨੂੰ ਜਗਹਾ ਮਿਲਦੀ ਪਈ ਏ ਤੁਸੀਂ ਉਹਦੇ, ਕਿਨਾਰੇ ਯਾ ਸੜਕ ਬਣਾਂਦੇ ਤੁਸੀਂ ਉਦੇ, ਉਹਦੇ ਕਿਨਾਰੇ ਇੱਕ ਪੇਡ ਕਟਿਆ ਤਾਂ ਤੁਸੀਂ ਚਾਰ ਪੇਡ ਲਾਓਗੇ, ਦਸ। ਫੇਰ ਲਾ, ਬਿਲਕੁਲ। ਬਿਲਕੁਲ, ਇੱਕ ਪੇਡ ਕਟਾ ਤੇ ਉਸ, ਉਹਦੇ ਬਦਲੇ ਪੂਰੇ ਦਸ ਪੇਡ ਤੁਸੀਂ ਲਗਾਣੇ ਚਾਹੀਦੇ। ਪਰ ਇਹ ਕੋਈ ਸੋਚਦਾ ਹੀ ਨਹੀਂ ਹੈ ਨਾ, ਜਿਸ ਤਰ੍ਹਾਂ ਅੱਜ ਕੱਲ ਨਹੀਂ ਸੋਚਦਾ, ਬਿਲਕੁਲ ਜਿਸ ਤਰ੍ਹਾਂ ਮੇਰੇ ਅੱਜ ਕੱਲ੍ਹ ਹੈ ਹੀ ਨਹੀਂ ਕੋਈ ਮੈਦਾਨ, ਬੱਚਿਆਂ ਨੂੰ ਖੇਡਣ ਵਾਸਤੇ ਤਾਂ। ਕੋਈ ਮੈਦਾਨ ਹੀ ਨਹੀਂ ਰਿਹਾ।
ਮੈਦਾਨ ਹੀ ਨਹੀਂ ਮਿਲਦਾ ਹੈਣਾ, ਦੇਖੋ ਰੂਪ। ਰੁੱਖ ਸਾਡੇ ਵਾਤਾਵਰਨ ਨੂੰ ਕਿੰਨਾ ਸਾਫ਼ ਰੱਖਦਾ ਵੈ, ਇੱਕ ਰੁੱਖ ਜਿਹੜੇ ਰੱਖੇ ਲੱਗੇ। ਕਿੰਨਾ ਸਾਵ ਰ ਪਰ ਇਨਾ ਲੋਕ ਸੋਚਦੇ ਹੀ ਨਹੀਂ ਐ ਆਪਣੇ ਲਈ ਉਹ ਪੇੜਾਂ ਦੀ ਕਟਾਈ ਕਰਦੇ ਜਾ ਰਹੇ ਨੇ, ਕਟਾਈ ਕਰਦੇ ਹੋਏ ਨੇ, ਸੜਕਾਂ ਬਣਾ ਰਹੇ ਨੇ। ਫਲਾਈਓਵਰ ਬਣਾਉਂਦੇ ਜਾ ਰਹੇ ਨੇ।
ਹਾਂਜੀ, ਹਾਂ।
ਕੁਦਰ ਦੇ ਗਰਮੀ ਤੇ ਹੋਣੀ ਹੋਣੀ ਹੈ, ਵੱਧਦੀ ਜਾ ਰਹੀ ਹੈ ਗਰਮੀ, ਗਰਮੀ ਘੱਟ ਨਹੀਂ ਰਹੀ, ਗਰਮੀ ਉਲਟਾ ਵੱਧ ਰਹੀ ਹੈ ਸ
ਰਈ ਸਹੀ ਗੱਲ ਏ।
ਸਰਦੀ ਰਹਿ ਗਈ ਐ। ਔਰ ਗਰਮੀ ਦੇਖੋ, ਗਰਮੀ ਕਿਵੇਂ ਦਸ-ਦਸ, ਬਾਰਾਂ-ਬਾਰਾਂ ਮਹੀਨੇ ਤੇ ਗਰਮੀ ਹੀ ਪੈ ਰਹੀ ਹੈ। ਦਸ-ਦਸ ਮਹੀਨੇ ਤੇ ਗਰਮੀ ਹੈ ਦੋ ਮਹੀਨੇ ਹਾਰ। ਦੋ ਮਹੀਨੇ ਜਿਹੜੀ, ਥੋੜ੍ਹੀ ਜਿਹੀ ਠੰਡ ਮਿਲਦੀ ਐ ਨਾ, ਬਸ ਉਹ ਹੈ, ਹੋਰ ਕੁਛ ਨਹੀਂ।
ਅੱਜ ਕੱਲ ਤੇ ਸਰਦੀਆਂ ਵੀ ਬੜੀ ਜਲਦੀ ਹੀ ਚਲੀ ਜਾ ਮਾਰਚ ਦਾ ਮਹੀਨਾ ਆਇਆ ਸੰਧਿਆ ਗਾਇਬ।
ਬਿਲਕੁਲ ਜੀ, ਹਾਂ ਗਰਮੀ ਸ਼ੁਰੂ, ਨਹੀਂ ਤੇ। ਪੂਰਾ ਐਂਡ ਓ ਮਾਰਚ ਐਪਰਲ ਤੱਕ ਠੰਡ ਰਹਿੰਦੀ ਸੀ ਮਿਡ ਮਤਲਬ ਸਟਾਰਟਿੰਗ ਐਪਰਲ ਤੱਕ ਠੰਡ। ਠੰਡ ਰਹਿੰਦੀ, ਖਤਮ ਹੋ ਗਈ ਠੰਢ ਬਿਲ।
ਹਾਂਜੀ, ਬਿਲਕੁਲ ਸਹੀ ਗੱਲ ਏ, ਅੱਜ ਕੱਲ੍ਹ ਬਿਲਕੁਲ। ਗਰਮੀ ਇੰਨੀ ਜ਼ਿਆਦਾ ਪੈਂਦੀ ਹੈ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਬਸ ਏਸੀ ਤੋਂ ਏਸੀ ਜਏ, ਜ ਕਮਰਾ ਏ ਸੀ ਇਚ, ਉਹ ਬਾਹਰ ਨਹੀਂ ਨਿਕਲਣਾ ਬਿਲਕੁਲ। ਅਗਰ ਬਾਹਰ ਨਿਕਲ ਗਏ, ਹਾਂਜੀ ਐਸਾ ਲਗਦਾ ਜੇ ਅ ਕਿਸੇ ਉਬਲਦੇ। ਅਸੀਂ ਆ ਗਏ ਹਾਂ, ਮੈਂ ਤਾਂ ਬੜਾ ਹੀ ਮਨ ਹੁੰਦਾ ਹੈ ਕਿ ਹ ਏ ਸੀ ਦੇ ਕਮਰੇ 'ਚ ਅਸੀਂ ਬੈਠੇ ਹਾਂ ਤਾਂ ਉੱਧਰ ਹੀ ਬੈਠੇ, ਉੱਧਰ ਹੀ, ਆਪਣਾ ਕਿਚਨ ਵੀ ਉੱਧਰ ਲੈ ਆਓ।
ਬਿਲਕੁਲ ਬਿਲਕੁਲ ਜੀ, ਓਈ ਨਾ। ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਜਿਹੜੇ ਰੁੱਖ ਹੈ, ਰੁੱਖਾਂ ਦੇ ਕਾਰਨ ਹੀ ਬਾਰਿਸ਼ ਆਉਂਦੀ ਹੈ। ਰੁੱਖਾਂ ਦੇ ਕਰਕੇ ਹੀ ਬਾਰਿਸ਼ ਆਉਂਦੀ ਏ ਪਰ ਲੋਕਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ, ਲੋਕੀ ਆਪਣੇ ਲਈ, ਆਪਣੇ ਮਤਲਬ ਵਿੱਚ ਇਹ ਸਭ ਕੁਛ ਕਰਦੇ ਨੇ ਕਿਸ ਅਲ, ਹਾਂ ਉਇ ਨਾ। ਹੁਣ ਸ ਗਰਮੀ ਕਾਰਨ ਹੀ ਇਹ ਹੀ ਹੈ, ਵਧਦੀ ਹੋਈ ਗਰਮੀ ਦਾ ਕਾਰਨ, ਹੁਣ ਪਹਿਲੇ ਦੇ ਸਮੇਂ ਦੇ ਵਿੱਚ ਦੇਖੋ ਲੋਕ। ਸਾਡੇ ਦਾਦੀ ਦਾਦਾ ਜੀ ਕਹਿੰਦੇ ਨੇ ਕਿ ਅਸੀਂ ਪਹਿਲਾ ਸਮਾਂ ਸੀ ਕਿ ਇੰਨੀ ਗਰਮੀ ਨੀ ਹੁੰਦੀ ਸੀ। ਕਿ ਮਤਲਬ ਅਹ ਇਹ ਮੌਸਮ ਦੇ ਵਿੱਚ ਸੁੱਤਾ ਜਾਂਦਾ ਸੀ ਸਾਡੇ ਕੋਲ, ਮਤਲਬ ਇੰਨੀ ਗਰਮੀ। ਤੇ ਹੁਣ ਗਰਮੀ ਹੈਗੀ ਏ, ਹੁਣ ਗਰਮੀ ਇਹ ਵ ਘਰ ਘਰ ਦੇ ਵਿੱਚ ਏ ਸੀ ਲੱਗ ਚੁੱਕੇ ਹੋਏ ਨੇ। ਏ ਸੀ, ਇੱਕ ਘਰ ਦੇ ਵਿੱਚ ਵੀ ਚਾਰ-ਚਾਰ, ਪੰਜ-ਪੰਜ ਏ ਸੀ ਲੱਗੇ ਹੋਏ ਨੇ। ਤੁਸੀਂ ਇਹ ਲਗਾ ਲੋ, ਹਰ ਕਮਰੇ ਦੇ ਵਿੱਚ ਏ ਸੀ ਲੱਗਾ ਹੋਇਆ ਵੈ, ਇਸ। ਹਰ ਕਮਰੇ ਵਿੱਚ ਏ ਸੀ ਲੱਗਾ ਹੋਆ, ਹਾਂ
ਹਾਂਜੀ, ਇਹ, ਇਹ ਸਭ ਨਾ ਸਾਈਕਲ ਹੁੰਦਾ ਹੈ, ਬਿਲਕੁਲ ਜੀ, ਬਿਲਕੁਲ, ਇਹ ਸਭ ਸਾਈਕਲ ਹੈ ਜਿਸ ਤਰ੍ਹਾਂ ਅਸੀਂ। ਆਪਣਾ ਇਲੈਕਟ੍ਰੀਸਿਟੀ ਯੂਜ ਕਰਦੇ ਹਾਂ ਜਾਂ ਕੁਛ ਵੀ ਕਰਦੇ ਹਾਂ ਉਹ ਸਭ ਕੁਛ ਆ ਸਭ ਕੁਛ ਆ ਮ ਇੱਕ ਸਾਈਕਲ ਹੈ ਸ ਇਲੈਕਟ੍ਰੀਸਿਟੀ ਵੀ ਬਣਦੀ ਹੈ ਪਾਣੀ ਨਾਲ ਜਦੋਂ ਆਪਾਂ ਜਿੰਨਾ ਇਲੈਕ ਐਕਟ੍ਰੀਸਿਟੀ ਯੂਜ ਕਰਾਂਗੇ ਉਹਨਾਂ ਸ ਸਾਨੂੰ ਉਹਨਾਂ ਖਰਾਬ ਹੀ ਹੈ
ਹਾਂਜੀ ਹੁਣ ਦੇਖੋ ਸਮੁੰਦਰ ਜਿਹੜਾ ਵਾ ਸਮੁੰਦਰ ਦੇ ਜਿਹੜਾ ਪਾਣੀ ਹੈ ਭਾਪ ਬਨ ਕੇ ਉੱਪਰ ਬਦਲਣ ਨੂੰ ਜਾ ਰਿਹਾ ਨਾ ਉਹ ਬਦਲਾਂ ਚ ਜਾਂਦਾ ਹੈ ਉਹੀ ਬਦਲ ਚ ਸ ਕਲ ਹੋ ਕੇ ਪਾਣੀ ਬਾਰਿਸ਼ ਵਿੱਚ ਆ ਜਾਂਦਾ ਉਹ ਵਾਲਲਾ ਉਹੀ ਪਾਣੀ ਵਿੱਚ ਆ ਬਾਰਿਸ਼ ਵਿੱਚ ਆਉਂਦਾ ਉਹੀ ਫੇਿਰ ਰੀਸਾਈਕਲ ਹੋ ਕੇ ਫਿਰ ਬਦਲ ਬੱਦਲ ਬੰਦੇ ਨੇ ਫੇਰ ਬਾਰਿਸ਼ ਆ ਜਾਂਦੀ ਹੈ
ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕਿਸੇ ਅਹ ਮੈਂ ਇੱਕ ਰੀਲ ਚ ਵੇਖਿਆ ਸੀ ਕਿ ਨਾ ਜੇ ਮੁੰਬਈ ਦਾ ਕਿਨਾਰਾ ਨਹੀਂ ਹੈ ਮੁੰਬਈ ਦਾ ਉਹ ਵੀ ਸੁੱਕਣ ਲੱਗ ਗਿਆ ਸੀ ਮਤਲਬ ਪਾਣੀ ਇਨਾ ਪਿੱਛੇ ਚਲਾ ਗਿਆ ਸਮੁੰਦਰ ਦਾ ਅਤੇ ਉਹ ਬਸ ਉਹੀ ਨਹੀਂ ਪਤਾ ਲੱਗਦਾ ਕਿ ਸੱਚ ਗੱਲ ਹੈ ਕਿ ਝੂਠੀ ਗੱਲ ਹੈ ਪਰ ਨਾ ਮੈਂ ਵੇਖੀ ਸੀ ਇਹ ਵਾਲੀ ਵੀਡੀਓ ਕਿ ਸਮੁੰਦਰ ਦਾ ਪਾਣੀ ਨਾ ਪਿੱਛੇ ਚਲਾ ਗਿਆ ਤੇ ਉਹ ਵੀ ਇੱਕ ਨਾ ਲੱਗਦਾ ਕਿ ਕਿ ਗਲੋਬਲ ਵਾਰਮਿੰਗ ਵੀ ਹੈ ਕਿ ਅਸੀਂ ਇਹਨਾਂ ਪ੍ਰਕਿਰਤੀ ਨੂੰ ਨੁਕਸਾਨ ਪਹੁੰਚਾਉਦੇ ਪੇ ਹਾਂ ਕਿ ਉਹ ਮਤਲਬ ਐ ਮਤਲਬ ਆਪਣੇ ਸਮਣੇ ਨਾ ਐਸਾ ਇਸ ਤ੍ਹਾਂ ਆਪਣੇ ਸਾਹਮਣੇ ਐਸਰ ਆਉਂਦਾ ਪਿਆ ਕਿ ਨਾ ਸਮੁੰਦਰ ਦਾ ਪਾਣੀ ਵੀ ਖਤਮ ਹੋ ਰਿਹਾ ਹੈ
ਹਾਂਜੀ ਧਰਤੀ ਦਾ ਪਾਣੀ ਨਾ ਸੁੱਕਦਾ ਜਾ ਰਿਹਾ ਦੇਖੋ ਕਾਰਨ ਕੀ ਹੈਗਾ ਵਾ ਹੁਣ ਵੱਡੇ ਵੱਡੇ ਫਲਾਈਓਵਰ ਬਣਦੇ ਨੇ ਤੇ ਫਲਾਈਓਵਰ ਬਣਨ ਵਾਸਤੇ ਕਿੰਨੀਆਂ ਖੁਦਾਈਆਂ ਹੁੰਦੀਆਂ ਨੇ ਖੁਦਾਈਆਂ ਕਰਦੇ ਨੇ ਪਾਣੀ ਨੀਚੋਂ ਦੀ ਨੀਚ ਕਿੰਨੀ ਤੱਕ ਕਿੰਨੀ ਡੂੰਘੀ ਖੁਦਾਈ ਹੋ ਰਹੀ ਹੈ ਹੁਣ ਤੁਸੀਂ ਦੇਖੋ ਜਿੱਥੇ ਮੈਟਰੋਜ਼ ਹੁੰਦੀਆਂ ਨੇ ਮੈਟਰੋ ਬਣਦੀਆਂ ਮੈਟਰੋ ਕਿਤੇ ਚੱਲ ਨੀਚੇ ਚੱਲ ਰਹੇ ਨਾ ਜ਼ਮੀਨ ਦੇ ਅੰਦਰ ਚੱਲ ਰਹੀ ਹੈ ਕਿੰਨੀ ਖੁਦ ਧਾਈ ਹੋਈ ਹੈ ਨੀਚੇ ਤਾਂ ਕਿਉਂਕਿ ਪਾਣੀ ਬਿਲਕੁਲ ਖ਼ਤਮ ਹੋ ਚੁੱਕਾ ਹੈ ਔਰ ਕੁੱਛ ਟਾਈਮ ਇਏਦਾਂ ਦਾ ਵੀ ਹੈਏਗਾ ਕਿ ਸਾਨੂੰ ਪਾਣੀ ਦੇ ਕਿੱਲਤ ਹੋਏਗੀ ਇੱਥੇ ਪਾਣੀ ਦੀ ਕਿੱਲਤ ਆ ਜਾਏਗੀ ਪਾਣੀ ਜਿਹੜਾ ਅਸੀਂ ਇੰਨਾ ਮਤਲਬ ਹੁਣ ਹੁਣ ਹੁਣ ਅਸੀਂ ਇਹਨਾ ਵੇਸਟ ਕਰਦੇ ਹਾਂ ਪਾਣੀ ਨੂੰ ਹੁਣ ਅਸੀਂ ਵੇਸਟ ਕਰਦੇ ਪਏ ਪਾਣੀ ਕਿਸੇ ਟਾਈਮ ਹੋਏਗਾ ਕਿ ਸਾਨੂੰ ਪਾਣੀ ਦੀ ਬੂੰਦ ਵੀ ਨਹੀਂ ਮਿਲੇਗੀ
ਸਹੀ ਗੱਲ ਹੈ ਕਿ ਕੋਈ ਬੜੀ ਬੜੀ ਸਾਰੀ ਥਾਂ ਐਸੀ ਹੈ ਕਿ ਉੱਧਰ ਨਾ ਪਾਣੀ ਨਹੀਂ ਆਉਦਾ ਮਤਲਬ ਬੜੀ ਕਿੱਲਤ ਹੈ ਪਾਣੀ ਦੀ ਉੱਧਰ ਤੇ ਪੂਰਾ ਹੈ ਨਾ ਅਕਾਲ ਪੈ ਜਾਂਦਾ ਹੈ ਕੋਈ ਕੋਈ ਜਗ੍ਹਾ ਹੈ ਤਾਂ ਕਿ ਉੱਧਰ ਬਾਰਿਸ਼ ਨਹੀਂ ਹੁੰਦੀ ਬਿਲਕੁਲ ਵੀ।
ਤੁਸੀਂ ਰੇਗਿਸਤਾਨ ਦੇ ਵਿੱਚ ਦੇਖੋ ਕੀ ਹੈ ਉੱਥੇ ਮਿੱਟੀ ਕੀ ਐ ਕੁਛ ਨੀ ਐ ਉਹ ਪਾਣੀ ਉੱਥੇ ਮਿਲਦਾ ਹੀ ਨੀ, ਪਾਣੀ ਹਫ਼ਤੇ ਦੇ ਵਿੱਚ ਪਤਾ ਨੀ ਕਿੰਨੇ ਕੁ ਦੋ ਦਿਨ ਆਉਂਦਾ ਤਿੰਨ, ਉਹ ਲੋਕੀ ਸੇਵ ਕਰਕੇ ਰੱਖਦੇ ਪਾਣੀ ਨੂੰ ਉੱਥੋਂ ਦੇ। ਸੇਵ ਕਰਕੇ ਰੱਖਦੇ ਨੇ ਪਾਣੀ ਨੂੰ, ਉਹਦੇ ਨਾਲ ਹੀ ਪਾਣੀ ਪਾਣੀ ਨਾਲ ਆਪਣਾ ਪੀਂਦੇ ਨੇ ਉਹੀ ਪਾਣੀ ਪੀਂਦੇ ਨੇ, ਉਸਦੇ ਨਾਲ ਹੀ ਕੱਪੜੇ ਵਗੈਰਾ ਧੋਂਦੇ ਨੇ। ਉਹਦੇ ਨਾਲ ਹੀ ਮਤਲਬ ਸਫ਼ਾਈ ਵਗੈਰਾ ਕਰਦੇ ਨੇ ਇੱਕ
ਹਾਂਜੀ ਬਿਲਕੁਲ ਜੀ ਬਿਲਕੁਲ, ਸਾਨੂੰ ਵੇਖੋ ਅਸੀਂ ਟੂਟੀ ਖੋਲੀ ਤੇ ਪਾਣੀ ਆ ਗਿਆ। ਪਰ ਕਿਸੇ ਬੜੇ ਲੋਕੀ ਇਸ ਤਰ੍ਹਾਂ ਨੇ ਉਨਾਂ ਨੂੰ ਪਾਣੀ ਨਹੀਂ ਮਿਲਦਾ, ਬੜੀ ਬੜੀ ਦੂਰ ਦੂਰ ਜਾ ਕੇ ਉਹ ਪਾਣੀ ਆਪਣਾ ਇਕੱਠਾ ਕਰਕੇ ਲਿਆਦੇ ਨੇ ਤੇ ਕਿੰਨੀ ਮਿਹਨਤ ਕਰਦੇ ਨੇ ਪਾਣੀ ਨੂੰ, ਪਰ ਅਸੀਂ ਕੀ ਕਰਦੇ ਹਾਂ ਕਿ ਟੂਟੀ ਖੋਲੀ ਪਾਣੀ ਚਲੇ ਇੱਕ ਬਾਲਟੀ ਰੋੜਤੀ, ਦੂਸਰੀ ਬਾਲਟੀ ਰੋੜਤੀ ਬੱਚੇ ਆਪਣੇ ਆਪਣੇ ਬੱਚੇ ਬੱਚੇ ਕਿੰਨਾ ਪਾਣੀ ਰੋੜਦੇ ਨੇ, ਮੈਂ ਤੇ ਬੜਾ ਸਮਝਾਣੀ ਉਹਨਾਂ ਨੂੰ ਕਿ ਤੁਸੀ ਪਾਨੀ ਨਾ ਵੇਸਟ ਕਰੋ, ਬੜੇ ਐਸੇ ਲੋਕੀ ਨੇ ਨਾ ਜਿੰਨਾਂ ਨੂੰ ਪਾਨੀ ਵੀ ਨੀ ਮਿਲਦਾ, ਬਿਲਕੁਲ ਜੀ, ਕੇ ਉਨਾਂ ਦੇ ਬੱਚੇ ਨਾ ਤਾਂ ਮਿੱਟੀ ਮਿੱਟੀ ਵਾਲਾ ਵੀ ਪਾਣੀ ਪੀਣ ਨੂੰ ਤਿਆਰ ਹੋ ਜਾਂਦੇ ਨੇ, ਤੁਸੀਂ ਵੇਖੋ ਕਿੰਨਾ ਪਾਨੀ ਰੋੜਦੇ ਓ।
ਔਈ ਨਾ ਮੈਂ ਇੱਕ ਦੇਖੀ ਸੀ ਵੀਡੀਓ, ਪਿੱਛੋਂ ਆ ਰੀ ਸੀ ਵੀਡੀਓ ਇੱਕ ਇੱਕ ਜਗ੍ਹਾ ਕੋਈ ਦਿਖਾ ਰੇ ਸੀ। ਔ ਜਗ੍ਹਾ ਦੇ ਵਿੱਚ ਨਾ ਪਾਣੀ ਮਤਲਬ ਹਫ਼ਤੇ ਦੇ ਵਿੱਚ ਤਾਨੂੰ ਇੱਕ ਵਾਰੀ ਹੀ ਮਿਲਦਾ ਪਾਣੀ ਔ ਪਾਣੀ ਨੂੰ ਹੀ ਪੀਂਦੇ ਨੇ, ਉਹੀ ਪਾਣੀ ਮਤਲਬ ਤੇ ਔ ਵਾਸ਼ਰੂਮ ਲਈ ਯੂਜ ਹੋ ਰਿਆ, ਓਈ ਪਾਣੀ ਖਾਣੇ ਲਈ ਯੂਜ ਹੋ ਰਿਆ ਏ। ਔਈ ਮਤਲਬ, ਮਤਲਬ ਏਨੀ ਪਾਣੀ ਦੀ ਕਿੱਲਤ ਆ ਉਸ ਜਗ੍ਹਾ ਤੇ, ਏਨੀ ਪਾਣੀ ਦੀ ਕਿੱਲਤ ਐ ਦੇਖੋ।
ਹਾਂਜੀ, ਹਾਂਜੀ ਸਹੀ ਗੱਲ, ਓ ਨੂੰ ਜਾ ਕੇ ਪੁੱਛੋ ਕਿਸ ਤਰ੍ਹਾਂ ਤੁਸੀਂ ਮਿਹਨਤ ਕਰਦੇ ਓ ਪਾਣੀ ਲੈ ਆਓ ਅਸੀਂ ਵੇਖੋ ਕਿੰਨਾ ਪਾਣੀ ਵੇਸਟ ਕਰਨੇ ਆ। ਅਸੀਂ ਮੈਂ ਤਾਂ ਮੈਂ ਤਾਂ ਏ ਵੇਖਣੀ ਆ ਨਾ ਕਿ ਕਿੰਨੇ ਕੁ ਐਸੇ ਲੋਕੀ ਹੁੰਦੇ ਨੇ ਅਗਰ ਓਨਾਂ ਦੀ ਟੈਂਕੀ ਭਰ ਵੀ ਗਈ ਨਾ ਤੇ ਓ ਪਾਣੀ ਰੁੜਦਾ ਹੀ ਰਏਗਾ, ਓਨਾਂ ਕੋਲ ਇੰਨਾ ਟਾਈਮ ਹੀ ਨੀ ਹੁੰਦਾ ਕਿ ਕਿ ਇੱਕ ਵਾਰ ਜਾ ਕੇ ਚੈੱਕ ਕਰ ਲਈਏ ਅਸੀਂ ਕਿ ਹਾਂ ਪਾਣੀ ਰੁੜਦਾ ਪਿਆ ਤੇ ਤੁਸੀ ਮੋਟਰ ਬੰਦ ਕਰਦੋ, ਪਰ ਏਨਾ ਵੇਸਟ ਕਰਦੇ ਨੇ ਪਾਣੀ ਰੁੜਦਾ ਈ ਜਾਏਗਾ ਰੁੜਦਾ ਰੁੜਦਾ ਹੀ ਜਾਏਗਾ, ਕੋਈ ਹੈ ਏਦਾ ਮਤਲਬ ਪਾਣੀ ਦਾ ਬਿਲਕੁਲ ਵੀ ਨਈ ਐ, ਤੁਸੀਂ ਖ਼ਰਾਬ ਕਰਦੇ ਪਏ ਔ ਪਾਣੀ।
ਹੁਣ ਦੇਖੋ ਕਈ ਰੁੱਖ ਹੈਗੇ ਐ ਜਿਵੇਂ ਸਾਨੂੰ ਫਲ ਦੇਂਦੇ ਨੇ, ਸਬਜ਼ੀਆਂ ਦੇਂਦੇ ਨੇ, ਹੈਨਾ ਓ ਤੇ ਜੇ ਕਈ ਵਾਰੀ ਏ ਹੁੰਦਾ ਕਿ ਰੁੱਖ ਦੇਣਾ ਬੰਦ ਕਰ ਦੇਣ ਓ ਲੋਕੀ ਉਸ ਰੁੱਖ ਦੀ ਕਟਾਈ ਕਰ ਦਿੰਦੇ ਨੇ ਕਿ ਮਤਲਬ ਐ ਹੁਣ ਸਾਡੇ ਲਈ ਕੰਮ ਲੀ ਨੀਹ ਚੀਜ਼, ਮਤਲ ਇਨੂੰ ਕੱਟ ਦੋ ਉਸੇ ਟਾਈਮ।
ਬਿਲਕੁਲ ਜੀ ਬਿਲਕੁਲ, ਸਈ ਗੱਲ ਐ।
ਫਲ ਦੇ ਰਿਆ, ਜਦ ਤੱਕ ਓ ਸਾਨੂੰ ਕੁੱਝ ਦੇ ਰਿਆ ਓ ਸਾਡੇ ਲਈ ਫਾਇ ਫਾੲਇਦੇਮੰਦ ਐ, ਜੇ ਨਈ ਦੇ ਰਿਆ ਤੇ ਮਤਲਬ ਤੁਹਾਡ ਓ ਕੱਟ ਹਵਾ ਤੇ ਤਾਨੂੰ ਦੇ ਹੀ ਰਿਆ ਨਾ ਔ ਕਿਸੇ ਤਰ੍ਹਾਂ, ਹੁੰ।
ਭੋਜਨ ਮਿਲਦਾ ਪਿਆ
ਓਕਸੀਜਨ ਮਿਲ ਰਿਆ ਸਾਨੂੰ ਔਦੇ ਕੋਲ ਹਨਾ, ਓਈ ਨਾ ਰੁੱਖਾਂ ਨੂੰ ਰੁੱਖਾਂ ਦੇ ਕੈਂਦੇ ਘਟ ਜ਼ਿਆਦਾ ਤੋਂ ਜ਼ਿਆਦਾ ਰੁੱਖ ਆਪਣੇ ਘਰ ਦੇ ਵਿੱਚ ਪਲਾਂਟ ਲਗਾਓ। ਜਿਦੇ ਨਾਲ ਤਾਨੂੰ ਸਾਹ ਦੀ ਦਿੱਕਤ ਨਾ ਆਵੇ ਦੇਖੋ, ਇਦੇ ਕਾਰ ਹੀ ਸਾਡੇ ਕਹਿੰਦੇ ਰੁੱਖਾਂ ਦੇ ਕਾਰਨ ਹੀ ਸਾਡੀ ਬਾਰਿਸ਼ ਆਂਦੀ ਐ, ਰੁੱਖਾਂ ਦੇ ਕਾਰਨ ਹੀ ਅਸੀਂ ਥਾ ਲੈ ਪਾਂਦੇ ਆਂ। ਰੁੱਖ ਸਾਨੂੰ ਕਿੰਨਾ ਕੁਛ ਦਿੰਦੇ ਨੇ, ਕਿੰਨਾ ਕੁਛ ਦਿੰਦੇ ਨੇ ਵੇ ਨਾ। ਤੇ ਸਾਡਾ ਇੱਕ ਕੰਮ ਕੀ ਹੁੰਦਾ ਸੀ ਉਨੂੰ ਪਾਣੀ ਦੇਣਾ ਹੁੰਦਾ, ਬਸ ਕਿ ਪ੍ਰੋਪਰ ਤਰੀਕੇ ਨਾਲ ਪਾਣੀ ਓ ਸਾਡੇ ਕੋਲ ਓ ਵੀ ਟਾਈਮ ਨੀ ਨਿਕਲਦਾ, ਕਿ ਅਸੀਂ ਉਨੂੰ ਪਾਣੀ ਦੇ ਸਕੀਏ।
ਬਿਲਕੁਲ ਸਈ ਗੱਲ ਏ, ਸਾਨੂੰ ਆਪਣੀ ਪੂਰੀ ਨਾ ਆਪਣੇ ਪੇੜਾਂ ਦੀ, ਆਪਣੇ ਪਲਾਂਟਸ ਦੀ ਪੂਰੀ ਦੇਖ ਰੇਖ ਕਰਨੀ ਚਾਈਦੀ ਏ, ਔਰ ਜੋ ਵੀ ਆਪਾਂ ਦੇਖ ਰੇਖ ਕਰਦੇ ਨਾ ਆਪਣੇ ਪੌਧਿਆਂ ਦਾ, ਪੇੜ ਦਾ ਤਾਂ ਓ ਬੜੀ ਚੰਗੀ ਗੱਲ ਐ। ਸਭ ਨੂੰ ਆਪਣੇ ਪ ਸਭ ਨੂੰ ਹੀ ਸਭ ਨੂੰ ਮਿਲ ਕੇ ਆਪਣਾ ਇੱਕ ਨਾ ਜਗੇ ਬਣਾਉਣੇ ਚਾਈਦੀ ਜਿੱਥੇ ਸਿਰਫ ਪੇੜ ਹੀ ਪੇੜ ਹੋਣ, ਉਥੇ ਮਤਲਬ ਕੋਈ ਕਟਾਈ ਨਈ ਹੋਣੀ ਚਾਈਦੀ ਐ ਉਨੂੰ ਬਸ ਉਦੀ ਦੇਖ ਰੇਖ
ਰੁੱਖਾਂ ਤੋਂ ਹੀ ਸਭ ਕੁਝ ਸਾਨੂੰ ਮਿਲ ਰੇਆ ਦੇਖੋ ਸਬਜ਼ੀਆਂ, ਫਲ ਸਬਜ਼ੀਆਂ ਰੁੱਖ ਈ ਸਾਨੂੰ ਦੇ ਰੇ ਨਾ ਦੇ ਦੇਖੋ ਦਵਾਈਆਂ ਵੀ ਕਈ ਦਵਾਈਆਂ ਸਾਡੇ ਸਰੀਰ ਦੇ ਬਣਦੇ ਜਿਹੜੀ ਰੁੱਖਾਂ ਕੋਲ ਈ ਮਿਲ ਰੀਆਂ ਦੇਖ ਘਰ ਦੇ ਫਰਨੀਚਰ ਤੱਕ ਅਸੀਂ ਰੁੱਖਾਂ ਕੋਲੋ ਲੈਂਦੇ ਆਂ ਸਭ ਕੁ ਰੁੱਖ ਤੋਂ ਈ ਬਨ ਰੇ ਨਾ ਇੱਕ ਪੇੜ ਤੋਂ ਈ ਫਰਨੀਚਰ ਆ ਰੇਆ ਨਾ ਬੁੱਕਸ ਵੀ ਦੇਖੋ ਪੇਪਰ ਇੱਕ ਜੇੜਾ ਬਨਦਾ ਓ ਵੀ ਇੱਕ ਪੇਪ ਪੇਪਰ ਵੀ ਜਿਹੜਾ ਬਣ ਰੇਆ ਓ ਵੀ ਰੁੱਖ ਨਾਲ ਬਣਦਾ ਵਾ ਹਾਂਜੀ, ਹਾਂ। ਹੁਣ ਨਿੰਮ ਐ ਜੇੜੀ ਨਿੰਮ ਐ ਨਿੱਮ ਨਾਲ ਕਿੰਨੀਆਂ ਦਵਾਈਆਂ ਤਿਆਰ ਹੁੰਦੀਐ ਪਰ ਇੰਨੀ ਸਮਝ ਨੀ ਹੈ ਲੋਕ ਦੇ ਅੰਦਰ ਹਜੇ ਤੱਕ ਵੀ ਕਿ ਰੁੱਖਾਂ ਦੀ ਫਿਰ ਵੀ ਲੋਕੀ ਕਟਾਈ ਕਰ ਰਹੇ ਨੇ ਦਵਾ ਦਵ ਲੱਗੇ ਹੋਏ ਨੇ ਕਟਾਈ, ਕਰਨ ਵਸੇ,,,,, ਰੁਕ ਨੀ ਰਹੇ ਬਿਲਕੁਲ ਵੀ ਇੰਨੀ ਸਮਝ ਆ ਜ,, ਜ ਨਾ ਇਨਸਾਨ ਕਿ ਰੁੱਖ ਸਾਨੂੰ ਸਭ ਕੁਛ ਦੇ ਰਿਹਾ ਅੱਜ ਅਸੀਂ ਜੀ ਰਹੇ ਹਾਂ! ਹਵਾ ਅਹ ਅਗਰ ਸਾਹ ਲੈ ਰਹੇ ਹੈ ਕੁਛ ਖਾ ਰਹਾ ਹੈ ਪੀ ਰਿਹਾਾਂ ਉਹਦੇ ਕਰਕੇ ਹੀ ਅਸੀਂ ਖਾ ਪੀ ਰਹੇ ਹਾਂ! ਉਹਦੇ ਕਰਕੇ ਅਸੀਂ ਸਾਹ ਲੈ ਰਹੇ ਹੈ,,,,, ਪਰ ਇੰਨੀ ਸਮਝ ਨਹੀਂ ਹੈ ਕਿਸੇ ਦੇ ਅੰਦਰ ਨਾ!
ਬਿਲਕੁਲ ਜੀ ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ ਸਭ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ! ਕਿ ਅਸੀਂ ਸਭ ਨੇ ਮਿਲ ਕਰ ਹੀ ਇਹਨੂੰ ਧਿਆਨ ਰੱਖਣਾ ਚਾ!
ਹਾਂਜੀ,,,,, ਪੇੜ ਕੱਟਣਾ ਪਾਣੀ ਵੀ ਸਾ,, ਹਾਂਜੀ ਪਾਣੀ ਵੀ ਸੇਵ ਕਰੋ ਤੇ ਆਪਣੀ ਇਹ ਧਰਤੀ ਨੂੰ ਵੀ ਸੇਵ ਕਰਕੇ ਰੱਖੋ!
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਐ,,,,, ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ,